ਵਧੀਆ, ਤੁਸੀਂ ਸੁਣਾਓ?
ਕੀ ਕਰਦੇ ਪਏ ਓ?
ਕੁਛ ਨੀ ਬਸ, ਸਿਲਾਈ ਕਰਦੇ ਪਏ ਸੀ।
ਅੱਛਾ, ਵਧੀਆ। ਤੁਸੀਂ ਸਿਲਾਈ ਵੀ ਕਰਦੇ ਓ?
ਹਾਂਜੀ।
ਤੇ ਹੋਰ ਘਰ ਚ' ਕੀ-ਕੀ ਸੀਦੇਂ ਓ ਫਿਰ ਤੁਸੀਂ, ਸੂਟ ਵਗੈਰਾ ਸੀਂਦੇ ਓ, ਪੂਰੇ ਜਾਂ ਫਿਰ ਕੱਲੀ ਕਮੀਜਾਂ?
ਜ਼ਿਆਦਾ ਸਿਲਾਈ ਨੀ ਕਰਦੇ, ਜਿਵੇਂ ਕੋਈ ਮੇਰੇ ਬ੍ਰਦਰ ਦੇ ਕੋਈ ਦੋਸਤ ਵਗੈਰਾ ਦੀ ਮੰਮੀ ਵਗੈਰਾ ਸੂਟ ਦੇ ਦੇ ਤੇ ਬਸ ਉਹੀ ਕਰਦੇੇ ਆ।
ਅੱਛਾ, ਇਹ ਤੇ ਬੜੀ ਵਧੀਆ, ਮੈਂ ਵੀ ਵੇਖਾਂਗੀ ਫੇਰ ਤੁਹਾਡੇ ਕੋਲ ਸੂਟ ਸਵਾਵਾਂ ਗੀ, ਹੋਰ ਕੀ।
ਕੋਈ ਨੀ ਤੁਸੀਂ ਆਨਾ, ਤੁਸੀਂ ਬੜੀ ਵਾਰ ਕਿਹਾ ਮੈਨੂੰ ਆਵਾਂਗੇ-ਆਵਾਂਗੇ ਆਂਦੇ ਹੋ ਨੀ ਤੁਸੀਂ।
ਕੋਈ ਨੀ ਮੈਂ ਲਗਾਵਾਂਗੀ ਚੱਕਰ, ਤੁਹਾਨੂੰ ਪਤਾ ਈ ਏ, ਟਾਈਮ ਈ ਨੀ ਲੱਗਦਾ।
ਅੱਛਾ।
ਹਾਂਜੀ ਬਸ, ਛੋਟੀ ਭੈਣ ਨੇ ਨਾ ਉਹਦਾ ਪ੍ਰੋਜੈਕਟ ਵਗੈਰਾ ਕਰਦੀ ਰਹਿੰਨੀ ਆ, ਉਹੀ ਸਿਰ ਖਾਂਦੀ ਰਹਿੰਦੀ ਏ।
ਅੱਛਾ।
ਹਾਂਜੀ, ਹੋਰ?
ਬਸ ਵਧੀਆ, ਹੋਰ ਖਾ ਲੀ ਰੋਟੀ?
ਬਸ ਖਾ ਰੇ ਆਂ। ਤੁਸੀਂ ਖਾ ਲੀ?
ਨ‌ਈਂ ਬਸ। ਹਾਲੇ ਤੇ ਨੀ ਖਾਧੀ, ਥੋੜਾ ਮੈਂ ਕਿਹਾ ਮਸ਼ੀਨ ਦਾ ਇੱਕ-ਇਕ ਕੁੜਤਾ ਰਹਿ ਗਿਆ ਉਹਨੂੰ ਕੰਪਲੀਟ ਕਰਕੇ, ਉਸ ਤੋਂ ਬਾਅਦ ਈ ਮੈਂ ਫਿਰ ਰੋਟੀ ਖਾਵਾਂਗੇ, ਵਿਹਲੇ ਹੋਵਾਗੇ ਬਾਕੀ ਤੇ ਸਾਰਾ ਸੀ ਲਿਆ, ਅਸੀਂ ਅਸੀਂ ਬਣਾਇਆ ਏ ਅਰਬੀ।
ਅੱਛਾ, ਕਿਵੇਂ ਬਣਾਂਦੇ ਓ ਤੁਸੀਂ?
ਅੱਜ ਅਸੀਂ ਸਿੰਪਲ ਸੋਬਰ ਅਰਬੀ ਬਣਾਈ ਏ।
ਅੱਛਾ-ਅੱਛਾ।
ਤਲ ਕੇ ਪਹਿਲੇ, ਤਲੀ ਨੀ ਐ ਐਤਕੀ ਇਸ ਵਾਰ ਸਿੰਪਲ ਬਣਾਈ ਏ ਏਦਾਂ ਈ ਨਾ, ਜਿੱਦਾਂ ਆਲੂ ਨੀ ਕੱਟਦੇ ਆਪਾਂ ਲੰਬੇ
ਹਾਂਜੀ।
ਓਦਾਂ ਉਹਨੂੰ ਅਰਬੀ ਨੂੰ ਕੱਟਿਆ ਏ, ਫੇਰ ਥੋੜੇ ਜਿਹੇ ਪਿਆਜ ਲੰਬੇ-ਲੰਬੇ ਕੱਟ ਲੇ ਸੀ, ਬਸ ਬਾਕੀ ਅਸੀਂ ਉਹਨੂੰ ਫਰਾਈ ਲਈ ਰੱਖਤਾ, ਲੂਣ ਮਿਰਚ ਪਾਇਆ ਆਮਚੂਰ ਪਾਇਆ, ਪੀਸਾ ਧਨੀਆ, ਹਲਦੀ ਪਾ ਤੀ ਬਸ ਅੱਜ ਮੈਂ ਕਿਹਾ ਥੋੜਾ, ਸਿੰਪਲ ਸੋਬਰ ਈ ਖਾਂਨੇ ਆਂ।
ਅੱਛਾ, ਸਹੀ ਆ ਹੋਰ ਕੀ, ਅਸੀਂ ਵੀ ਇਦਾਂ ਈ ਬਣਾਂਨੇ ਆਂ ਵੈਸੇ। ਜਾਂ ਤਾਂ ਜ਼ਿਆਦਾ ਕਦੀ ਹੁੰਦੇ ਤੇ ਤਾਂ ਜ਼ਿਆਦਾ ਫਰਾਈ ਕਰ ਲਈ ਦੀ ਆ, ਐਵੇਂ ਤਲ ਕੇ ਚੰਗੀ ਤਰ੍ਹਾਂ ਫਿਰ ਵਧੀਆ ਤੜਕਾ ਲਗਾ ਕੇ ਇਹਨੂੰ ਚੰਗੀ ਤਰ੍ਹਾਂ ਪੀਸ-ਪੂਸ ਕੇ ਟਮਾਟਰ, ਪਿਆਜ਼, ਉਹ ਸਭ ਦਹੀ ਪਾ ਕੇ ਐਵੇਂ ਬਣਾਈ ਦੀ ਐ। ਹੋਰ, ਸੁਣਾਓ ਤੁਸੀ?
ਬਸ ਵਧੀਆ। ਸਾਡਾ ਤੇ ਹਜੇ ਮੁਸ਼ਕਿਲ ਈ ਐ ਚੱਕਰ ਤੇ ਲੱਗਣਾ, ਸਾਡਾ ਕਿਥੇ
ਅਛਾ ਕਿਉਂ? ਤੁਸੀਂ ਆਂਦੇ ਨੀ ਐ ਵਾਲੀ ਸਾਈਡ
ਨਹੀ ਐ ਵਾਲੀ ਸਾਈਡ ਹੁਣ ਕੱਲ੍ਹ ਪਰਸੋਂ ਹੋ ਕੇ ਗਏ ਸੀ, ਬਟ ਫਿਰ ਉਹ ਕੋਈ ਕਮ ਸੀ ਤਾਂ ਈ ਆਏ ਸੀ।
ਅੱਛਾ, ਐਧਰ ਵੀ ਆ ਜਾਂਦੇ ਮਿਲ ਜਾਂਦੇ
ਕੋਈ ਨੀ ਆਵਾਂਗੇ ਫੇਰ ਕਦੇ-
ਜ਼ਰੂਰ- ਹੁਣ ਮੈ ਤੇ ਆਵਾਂਗੀ ਫੇਰ ਤੁਹਾਡੇ ਕੋਲ ਸੂਟ ਸਵਾ ਲੈ ਮੈ ਇਕ- ਉਹੀ ਦੇਣ ਆਵਾਂਗੀ ਬਲਕਿ ਮੈ ਕਿਨੀ ਦੇਰ ਦੀ ਵੇਖ- ਮੈਂ ਕੇਹਾ ਕੋਈ ਹੋਵੇ ਜਿਹਦੇ ਕੋਲ ਮੈਂ ਸੂਟ ਸੁਆਵਾਂ- ਕੋਈ ਆਪਣਾ ਹੀ ਹੋਵੇ, ਸਾਡੇ ਵਾਲੇ ਪਾਸੇ ਹੈਨੀ ਏਧਰ ਕੋਈ ਟੇਲਰ-
ਅਛਾ-
ਹਾਂਜੀ- ਹ
ਹੂ-
ਹੈਵੀ ਸੂਟ ਨਾਲ- ਤਾਂ ਕਰਕੇ ਐਵੇਂ ਦਿਲ ਨੀ ਕਰਦਾ ਕਿਸੇ ਹੋਰ ਨੂੰ ਦੇਣ ਤੇ, ਮੈ ਕਿਹਾ ਕੋਈ ਆਪਣਾ ਹੀ ਹੋਵੇ ਜਿਹੜਾ- ਸੀ ਦੇਣ ਵਧੀਆ ਜੇ ਡਿਜ਼ਾਇਨ ਵਗੈਰਾ ਨਾਲ ਹੋਏ ਪਾ ਕੇ-
ਪਾ ਦਿੰਦੇ ਹਾਂ ਡਿਜ਼ਾਇਨ ਵੀ-
ਅਛਾ- ਸਹੀ ਤੁਹਾਨੂੰ ਮੈਂ ਕੋਈ ਨੀ ਫਿਰ ਭੇਜਾਗੀ। ਸੂਟ ਲੈ ਕੇ ਆਵਾਂਗੀ ਨਾ ਤੁਹਾਨੂੰ ਡਿਜ਼ਾਇਨ ਵਗੈਰਾ ਭੇਜ ਦਾਗੀ ਜਿਵੇ ਦਾ ਚਾਹੀਦਾ ਮੈਨੂੰ-
ਕੋਈ ਨੀ ਮੈਨੂੰ ਦੱਸ ਦੇਣਾ ਫੇਰ ਜਦੋਂ ਚੱਕਰ ਲਾਉਣਾ ਹੋਏ-
ਹਾਂਜੀ ਅੱਜ- ਅਜ ਕਲ ਵੈਸੇ ਲੈਸਾਂ ਵਾਲੇ ਚੱਲਦੇ ਪਏ ਨਾ, ਮੈਨੂੰ ਨਾ ਉਵੇਂ ਦੇਖਾਂਗੀ ਕੋਈ ਮੈ ਸੂਟ-
ਸ ਬਏ
ਹਾਂਜੀ- ਆ ਲ
ਕੋਈ ਨੀ ਤੁਸੀ ਮੈਨੂੰ ਫੋਟੋਆਂ ਭੇਜ ਦੇਣਾ ਜਿਵੇ ਵੀ ਤੁਹਾਨੂੰ ਪਸੰਦ ਆਏ-
ਹਾਂਜੀ ਜ਼ਰੂਰ- ਹੋਰ ਸੁਣਾਓ ਅਸੀ ਅਜ ਆਲੂ ਪੁੜੀ-
ਆਲੂ ਪੂੜੀ ਅਛਾ-
ਪਹਿਲੇ ਸਵੇਰੇ ਖਾਏ ਸੀ ਅਸੀ ਕੜੀ ਕਚੌਰੀ- ਹੁਣ ਏ ਖਾ ਰਹੇ ਆਂ -
ਅਛਾ-
ਹਾਂਜੀ-
ਮੈਨੂੰ ਲੱਗਦਾ ਤੁਹਾਨੂੰ ਕੜੀ ਕਚੋਰੀ ਬੜੀ ਸਵਾਦ ਲੱਗਦੀ ਐ
ਹਾਂਜੀ ਇਹ ਤੇ ਗੱਲ ਹੈ। ਫੇਵਰੇਟ ਹੈ ਮੇਰੀ ਕੜੀ ਕਚੋਰੀ-
ਅਛਾ-
ਹਾਂਜੀ ਅਸੀ ਜਿਥੇ ਰਹਿਦੇ ਆਂ ਨਾ ਉਧਰ ਮਿਲਦੀ ਨਹੀ ਹੈ। ਇਸ ਕਰਕੇ ਜਦੋ ਮੈ ਇੱਧਰਲੀ ਸਾਈਡ ਆਂਨੀ ਆਂ ਫਿਰ ਮੈ ਜ਼ਰੂਰ ਖਾਂਦੀ ਹਾਂ-
ਅਛਾ-
ਹਾਂਜੀ- ਸਾਡਲੇ ਪਾਸੇ ਜ਼ਿਆਦਾ ਛੋਲੇ ਭਠੂਰੇ ਨੇ- ਮਸ਼ਹੂਰ ਜਾਂ ਸਮੋਸੇ ਹੋ ਗਏ। ਕੜੀ ਕਚੋਰੀ ਘੱਟ ਹੀ ਏ, ਨਾਲੇ ਮੈਨੂੰ ਸਵਾਦ ਵੀ ਨੀ ਲੱਗਦੀ ਉਧਰਦੀ-
ਅਛਾ-
ਹਾਂਜੀ। ਹੋਰ ਤੁਸੀਂ ਤਾਂ ਮੈਨੂੰ ਲੱਗਦਾ ਖਾਂਦੇ ਹੀ ਨੀ ਕੁਝ। ਕੁੱਛ ਜ਼ਿਆਦਾ ਐਵੇਂ
ਨਹੀਂ ਮੈਂ ਨਾ ਮੈਂ ਬਾਹਰ ਦਾ ਨੀ ਖਾਂਦੀ, ਮੈਨੂੰ ਘਰ ਦਾ ਹੀ ਸਭ ਚੀਜ਼ ਘਰ ਦੀ ਹੀ ਸਹੀ ਲੱਗਦੀ ਐ। ਔਰ ਮ ਮੈਂ ਜ਼ਿਆਦਾਤਰ ਵੈਸੇ ਮਹੀਨੇ 'ਚ ਇੱਕ ਵਾਰੀ ਕਦੀ ਬਰਗਰ, ਮੋਮੋਸ ਖਾ ਲਿਆ, ਪੀਜ਼ਾ ਖਾ ਲਿਆ। ਡੇਲੀ ਦਾ ਨੀ ਹੈ ਜਿਵੇਂ, ਵੀਕ ਦਾ ਵੀ ਨੀ ਹੈ, ਡੇਲੀ ਔਰ ਵੀਕ।
ਸਹੀ ਏ। ਅਸੀਂ ਵੀ ਘੱਟ ਹੀ ਖਾਂਦੇ ਹਾਂ ਕਦੀ ਹੁੰਦਾ ਬਾਹਰ ਲ ਖਾ ਲਿਆ, ਇਏਦਾਂ ਪੀਜ਼ਾ ਵਗੈਰਾ ਤੇ ਜਦੋਂ ਬਰਡੇ ਪਾਰਟੀ ਹੋਏ ਕਿਸੇ ਦੀ ਤਾ
ਮੈਂ ਸੁਣਿਆ ਤੁਸੀਂ ਤੁ ਤੁਹਾਡਾ ਬੜਾ ਮਨ ਕਰਦਾ ਬਾਹਰ ਦਾ ਖਾਣ ਦਾ, ਤੁਸੀਂ ਆਏ ਦਿਨ ਜਮੈਟੋ ਕਰਦੇ ਰਹਿੰਦੇ।
ਨਹੀਂ ਹੁਣ ਤੇ ਘੱਟ ਕਰਤਾ, ਪਹਿਲੇ ਕਰਦੇ ਹੁੰਦੇ ਸੀ।
ਅੱਛਾ।
ਹਾਂਜੀ, ਉਹ ਤਾਂ ਬਲਿੰਕਿਟ ਕਰ ਲਈਦਾ। ਕਦੇ ਚੀਜ਼ ਦੀ ਕੋਈ ਲੋੜ ਪਵੇ
ਕੀ ਕਹਿ ਰਹੇ ਹੋ?
ਮੈਂ ਕਿਹਾ ਬਲਿੰਕਟ ਕਰੀਦਾ ਵੇਂ ਕੋਈ ਜਿਵੇਂ ਚਿਪਸ ਵਗੈਰਾ ਚਾਹੀਦੀ ਹੁਨ ਕੁਛ, ਐਵੇਂ ਕਰ ਲਈ ਦਾ।
ਅੱਛਾ, ਸਾਡੇ ਜਿਹੜੇ ਏਰੀਏ 'ਚ ਅਸੀਂ ਰਹਿੰਦੇ ਹ ਇਥੇ ਹਜੇ ਤੇ ਬਲਿੰਕਿਟ ਚੱਲਿਆ ਨੀ।
ਅੱਛਾ।
ਫੇਰ ਸਾਨੂੰ ਔਖਾ ਹੁੰਦਾ, ਫਿਰ ਸਾਨੂੰ ਬਾਹਰ ਹੀ ਜਾਣਾ ਪੈਂਦਾ ਸਮਾਨ ਲੈਣ।
ਸਾਡਾ ਵੀ ਅਸੀਂ ਤਾਂ ਮ ਮੰਗਾਉਂਦੇ ਜਦੋਂ ਰਾਤੀ ਰਾਤੀ ਜਿਵੇਂ ਕਿਸੇ ਨੂੰ ਸਰਪ੍ਰਾਈਜ਼ ਦੇਣਾ ਨਾ, ਫਿਰ ਤਾਂ ਕੇਕ ਮੰਗਵਾ ਲਿਆ ਛੋਟਾ ਜਾ ਬ੍ਰਿਟਾਨੀਆ ਵਗੈਰਾ ਦੇ ਆਉਂਦੇ ਨਾ ਉਦਾਂ ਉਹ ਮੰਗਵਾ ਲੈਣ ਨਹੀਂ ਤੂੰ ਘੱਟ, ਛੋਟਾ ਭਰਾ ਉਹ ਮੰਗਵਾਉਂਦਾ ਰਹਿੰਦਾ ਸਮਾਨ। ਉਹਨੂੰ ਬੜਾ ਸ਼ੌਕ ਏ। ਜਿਵੇਂ ਕਈ ਕੋਲਡ ਡਰਿੰਕ ਐਵੇਂ ਸਾਡੇ ਵਾਲੇ ਪਾਸਓ ਨਹੀਂ ਮਿਲਦੀ। ਜਿਵੇ ਇੰਪੋਰਟਡ ਹੁੰਦੀ ਹੈ ਫਰ ਉੱਥੋਂ ਦੀ ਮੰਵਾਉਂਦਾ ਬਲਿੰਕਿਟ ਤੋਂ।
ਅੱਛਾ।
ਹੂੰ ਬਸ।
ਪਰ ਸਹੀ ਹੈ ਔਨਲਾਈਨ ਦਾ ਵੀ ਸਿਸਟਮ।
ਐ ਤੇ ਗੱਲ ਐ।
ਸੁੱਖ ਤੇ ਹੈਗਾ।
ਹੋਰ, ਕਦੇ ਬੰਦਾ ਰਾਤੀ ਲੋੜ ਪਏ
ਚੀਜ਼ਾਂ ਨੇ, ਐਪਸ ਨੇ, ਜਿਹੜੇ ਔਨਲਾਈਨ ਚੱਲੇ ਨੇ।
ਹਾਂਜੀ, ਬਿਲਕੁਲ ਸਹੀ ਗੱਲ ਏ। ਸਹੀ ਰਹਿੰਦਾ ਨਾਲ ਜਿਵੇਂ, ਕਦੇ ਕੋਈ ਨਾ ਹੋਵੇ ਐਮਰਜੈਂਸੀ ਚੀਜ਼ ਦੀ ਲੋੜ ਪਏ ਕੋਈ।
ਚੀਜ਼ ਦੀ ਲੋੜ ਪਏ ਤੇ ਮਿੰਟਾਂ 'ਚ ਆ ਜਾਏ, ਅੱਛਾ ਜੀ ਅੱਛਾ ਹੈ, ਜੋ ਵੀ ਹੈ।
ਹੋਰ ਗੈਸਟ ਆਉਂਦੇ ਨੇ ਕਈ ਵਾਰ ਹੁਣ, ਕੋਈ ਨੀ ਆਉਂਦਾ ਦੁਪਹਿਰ ਵੇਲੇ ਵੈਸੇ ਦਿਲ ਨੀ ਕਰਦਾ ਜਾਣ ਤੇ ਫੇਿਰ ਔਨਲਾਈਨ ਹੀ ਮੰਗਵਾ ਲੈਂਦੇ ਆ।
ਅੱਛਾ।
ਹੂੰ, ਹੋਰ। ਸਹੀ ਰਹਿੰਦਾ ਨਾਲ, ਕਦੇ ਦਿਲ ਕਰਦਾ ਤੇ ਡਿਨਰ ਵੀ ਮੰਗਵਾ ਲੈਂਦਾ ਐਵੇਂ ਹੀ। ਜ਼ਮੈਟੋ ਤੋਂ। ਹਾਂ।
ਜਮੈਟੋ ਤੇ ਚੱਲਦਾ ਸਾਡੇ ਇੱਥੇ ਲੇਕਿਨ, ਇਹ ਕਿ ਬਈ ਆਉਂਦੇ ਆਉਂਦੇ ਨਾ ਸਾਰਾ ਸਮਾਨ ਠੰਡਾ ਹੋ ਜਾਂਦਾ।
ਤੁਹਾਡੇ ਆਲੇ ਪਾਸੇ ਦੂਰ ਦੂਰ ਹੋਣਗੇ ਨਾ,
ਸਾਡਾ ਹਾਂ ਸਾਡੇ ਸਾਡੇ ਸਾਈਡ ਤੇ ਨਾ ਕੀ ਦੂਰ -ਦੂਰ ਹੈ ਬੜੇ, ਬੜੇ ਕਿਲੋਮੀਟਰਸ ਦੂਰ ਹੈ ਫੇਰ ਉਹ ਅੱਧਾ -ਅੱਧਾ ਘੰਟਾ ਤੇ, ਆਨ ਚ ਹੀ ਲੱਗ ਜਾਂਦਾ, ਫਿਰ ਉਹ ਸਵਾਦ ਨੀ ਆਂਦਾ, ਫਿਰ ਉਸ ਹਿਸਾਬ ਦਾ ਫਿਰ ਤਾਂਈ ਸਾਨੂੰ ਲੱਗਦਾ ਆ ਕਿ ਘਰ ਹੀ ਬੈਸਟ ਹੈ ਬਣਾ ਲਓ।
ਹਾਂ ਇਹ ਤੇ ਗੱਲ ਹੈ। ਸਾਡੇ ਵੀ ਨੇੜੇ ਨੇ ਦੋ, ਚਾਰ ਉੱਥੋਂ ਹੀ ਮੰਗਵਾ ਲੈਂਨੇ, ਆ, ਅਸੀਂ। ਨਹੀ ਤਾ ਦੂਰ -ਦੂਰ ਹੀ ਬਥੇਰੇ ਨੇ, ਫੇਰ ਉਹੀ ਠੰਡਾ ਹੋ ਜਾਂਦਾ, ਫਿਰ ਸਵਾਦ ਹੀ ਨੀ ਆਂਦਾ, ਕਈ ਚੀਜ਼ਾਂ ਹੁੰਦੀਆਂ, ਜੇੜੀ ਗਰਮ ਆ ਜਾਣ, ਤੇ ਆ ਜਾਣ, ਬਸ ਹੋਰ ਸੁਣਾਓ,
ਬਸ ਵਧੀਆ ਗਰਮੀ ਬੋਤ ਪੈ ਰੀ ਐ, ਅੱਜ ਕੱਲ ਜਰਾ ਜ, ਮੈਂ ਹੁਣੇ ਆਪਣਾ ਮੇਰਾ ਕੋਈ ਪਾਰਸਲ ਆਇਆ ਸੀ ਸੂਟਾਂ ਦਾ, ਤੇ ਮੈਂ ਲੈਣ ਗਈ ਸੀ ਆਰਾ ਮਸ਼ੀਨ ਤੱਕ, ਪਾਰਸਲ ਵਾਲੇ ਨੇ ਵੀ ਉੱਥੇ ਡੀ ਟੀ ਡੀ ਸੀ ਦੇ ਤਾਂ ਮੇਰਾ ਪਾਰਸਲ ਕਿ ਇੱਧਰ ਨੀ ਆ ਰਿਹਾ ਸੀਗਾ, ਉਹ ਫੇਰ ਮੈਨੂੰ ਹੁਣੇ ਜਾਣਾ ਪਿਆ। ਤੇ ਮੈਂ ਲੈ ਕੇ ਆਈ,
ਅੱਛਾ, ਤੁਸੀਂ ਅੱਛਾ, ਉਧਰ ਗਏ ਸੀ ਫਿਰ ਹੁਣ,
ਹਾਂ ਮੈਂ ਉੱਧਰੋਂ ਆਈ ਆ, ਤੇ ਬੜੀ ਗਰਮੀ ਏ, ਮਤਲਬ ਏਦਾਂ ਹੋ ਰਿਹਾ ਜਿਵੇਂ ਚੁੱਭ ਰਿਆ ਐ, ਧੁੱਪ ਨਾ ਚੁੱਭ ਰਈ ਐ, ਬੋਡੀ ਤੇ ਇੰਨਾ ਜਾਦਾ ਗਰਮੀ ਐ। ਬ ਤਾਂਈ ਤੇ ਹੁਣ ਸਭ ਬਿਮਾਰ ਹੋ ਰਏ ਨੇ, ਮਤਲਬ ਲੋਕਾਂ ਨੂੰ ਆਦਤ ਪਈ ਦੀ ਏ ਗਰਮੀ ਚ, ਨਿਕਲੇ ਫਟਾ-ਫਟ ਏ ਸੀ ਚ ਵੜ ਜਾਈਏ, ਜ਼ੁਕਾਮ ਵੀ ਲੱਗ ਰਿਹਾ, ਏਦਾਂ ਮੈਨੂੰ ਵੀ ਹੋਇਆ ਕੱਲ ਹੁਣ ਮੈਂ ਜਿਵੇਂ ਧੁੱਪੇ ਏ ਥੋੜੀ ਦੇਰ ਅਸੀਂ ਗਈ, ਮੈਂ ਅੰਦਰ ਨਾਲ ਕੂਲਰ ਔਨ ਕਰ ਤਾਂ ਫਟਾ- ਫੱਟ ਅੱਗੇ ਖੜੀ ਹੋਗੀ, ਫਿਰ ਮੈਨੂੰ ਕੋਲਡ ਲੱਗਿਆ।
ਪਰ ਨਾ ਇੱਕ ਗੱਲ ਹੈ, ਕੂਲਰ ਫਿਰ ਵੀ ਸਹੀ ਐ ਏਸੀ ਨਾਲੋਂ।
ਉਹ ਤਾਂ ਠੀਕ ਹੈ, ਅਸੀਂ ਤਾਂ ਖੈਰ ਏਸੀ ਥੋੜਾ ਘ ਮਤਲਬ ਛੂਟ ਸਤੀ ਮੰਮੀ ਨੂੰ ਨੀ ਕਰਦਾ, ਇਸ ਲਈ ਸਾਨੂੰ ਨੀਦ ਨੀ ਪਈ ਕਦੀ ਇਸ ਕਿਉਂਕਿ ਅਸੀਂ ਆਪਣੀ ਮਦਰ ਦੇ ਚੱਕਰ ਵਿੱਚ ਲਗਵਾ ਵੀ ਨਹੀਂ ਸਕਦੇ। ਉਹਨਾਂ ਨੂੰ ਦਿੱਕਤ ਰਹਿੰਦੀ ਹੈ ਫਿਰ।
ਸਹੀ ਗੱਲ ਏ। ਅਸੀਂ ਵੀ ਲਗਵਾਇਆ ਦਾ ਉਵੇ ਰਾਤੀ ਚਲਾਈਆ, ਦਿਨੇ ਤੇ ਬੜਾ ਘੱਟ, ਕਦੀ ਹੁੰਦਾ ਦਿਨੇ ਚਲਾ ਲਿਆ।
ਅੱਛਾ।
ਹਮ ਸਾਡੇ ਦਾਦੂ ਨੂੰ ਲੱਗਦੀ ਨਾ ਗਰਮੀ ਫਿਰ ਉਹ ਚਲਾ ਲੈਂਦੇ ਨੇ, ਉਹਨਾਂ ਨੇ ਚਲਾਇਆ ਹੁੰਦਾ ਹਾ ਉਹਦੇ ਨਾਲ ਇੰਨਾ ਠੰਡਾ ਸਾਡਾ ਬਰਾਂਡਾ ਵਗੈਰਾ, ਕਿਉਂਕਿ ਗੇਟ ਵਗ਼ੈਰਾ ਬੰਦ ਹੁੰਦੇ ਨੇ, ਤੇ ਸਾਡਾ ਨੀਚੇ ਵੀ ਵੈਸੇ ਹੀ, ਤੇ ਨੀਚੇ ਠੰਡਾ ਹੀ ਰਹਿੰਦਾ। ਬਸ ਉਵੇ ਨਹੀਂ ਤਾਂ ਕੂਲਰ ਚਲਾ ਲਈਦਾ, ਜ਼ਿਆਦਾ ਕੋਈ ਉਹ ਨੀ ਹੈ।
ਨਾਲੇ ਗਰਮੀੀਆਂ ਚ ਐ ਨਾ, ਅਗਲੇ ਦਿਨਾਂ ਚ ਗਰਮੀ ਜ਼ਿਆਦਾ ਪੈਂਦੀ ਹੈ, ਜੁਲਾਈ ਚ ਸ਼ਾਇਦ ਬਾਰਿਸ਼ ਹੋਣੀ ਸ਼ੁਰੂ ਹੋ ਜਾਏ ਸਭ ਠੀਕ ਹੋ ਜਾਏ,
ਹਾਂ ਪਰ ਹੁਣ ਤੇ ਨਾ, ਮੌਸਮ ਦਾ ਵੀ ਕੋਈ ਪਤਾ ਹੀ ਨਹੀਂ ਚੱਲਦਾ, ਮਤਲਬ ਕਿੱਥੇ ਜੂਨ ਵਿੱਚ ਇੰਨੀ ਕੋਈ ਬਾਰਿਸ਼ ਵਗੈਰਾ ਆਉਂਦੀ ਸੀ ਅਚਾਨਕ ਏ ਤੇ ਹੁਣ ਗਲੋਬਲ, ਵਾਰਮਿੰਗ ਵਗੈਰਾ, ਕਰਕੇ ਨਾ ਪੂਰਾ ਸਿਸਟਮ ਖਰਾਬ ਹੋ ਗਿਆ।
ਚਲੋ ਭੈਣ ਜੀ ਮੈਂ ਤੁਹਾਨੂੰ ਕਰਦੀ ਹਾਂ, ਫਿਰ ਬਾਅਦ ਚ ਫੋਨ।
ਹਾਂਜੀ, ਠੀਕ ਹੈ ਭੈਣ ਜੀ ਕੋਈ ਗੱਲ ਨੀ। ਹਾਂਜੀ ਸਤਿ ਸ਼੍ਰੀ ਅਕਾਲ।